ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਔ ਵਧੀਆ।
ਯੂ ਰਤਹਾਸ ਤੁਸੀਂ ਕਿਵੇਂ ਯਾਦ ਕਰ ਲਿਆ ਸਾਨੂੰ।
ਬਸ ਫ੍ਰੀ ਬੈਠੀ ਦੀ ਸੀ, ਮੈਂ ਕਿਹਾ ਚੱਲੋ ਗੱਲ ਕਰ ਲਈ ਆ।
ਚੰਗਾ ਕੀਤਾ ਜੇ ਹੋਰ ਸਾਡਾ ਨਾਸ਼ਤਾ ਵੀ ਬਣ ਗਿਆ, ਦੁਪੈਹਰ ਦੀ ਵੀ ਫ
ਅੱਛਾ ਦੁਪਹਿਰੇ ਕੀ ਬਣਾ ਲਿਆ ਹੋਣਾ।
ਦੁਪਹਰੇ ਅਸੀਂ ਪਕੌੜੇ ਬਣਾਣੇ ਨੇ। ਸਾਰੇ ਪਕੌੜੇ ਪਕੌੜੇ ਹਾਂ ਸਾਰੇ ਪਕੌੜੇ ਪਕੌੜੇ ਬਣਾ ਲੈਣੇ ਆਂ ਅਸੀਂ ਬਸ ਬੇਸਨ ਵੇਸਣ ਘੂਲ ਗਿਆ ਸਬਜ਼ੀਆਂ ਕੱਟੀਆਂ ਗਈਆਂ, ਤੇ ਬਸ ਹੁਣ ਜਦੋਂ ਖਾਣ ਗੇ, ਪਕੌੜੇ ਤਲ ਲਾਂਗੇ ਚਟਨੀ ਪਈ ਦੀ ਸਾਡੇ ਕੋਲ। ਆੱਜ ਮੈਂ ਏਕ ਅੱਲਗ ਪਕੌੜੇ ਬਣਾਣ ਲੱਗੀ ਆ।
ਅੱਛਾ।
ਕੀ ਕਹਿ ਰਹੇ ੳ।
ਨਈ ਮੈਂ ਤਾ ਵਧੀਆ ਗਾੱਲ ਏ।
ਹਾਂ ਆੱਜ ਮੈਂ ਏਕ ਅਲੱਗ ਪਕੌੜੇ ਬਣਾਣ ਲੱਗੀ ਆ, ਮੈਂ ਕੀ ਬਣਾਣ ਲੱਗੀ ਆ। ਅ ਵਾਈਟ ਦਾਲ ਹੁੰਦੀ ਏ ਨਾ ਏਕ ਕ ਉੱਡਦ ਦੀ ਵਾਈਟ ਦਾਲ, ਵਾਈਟ ਵਾਲੀ ਦਾਲ। ਪੀਲੀ ਨੀ ਵਾਈਟ ਵਾਲੀ, ਉ ਵਾਈਟ ਵਾਲੀ ਦਾਲ ਨਾ ਐ ਨਾ, ਉਨੂੰ ਮੈਂ ਭੀਗੋ ਕੇ ਰਾਖਤੀ, ਸਵੇਰੇ ਸਵੇਰੇ ਗਰਮ ਪਾਣੀ ਚ ਕਿ ਉਂ ਟਾਈਮ ਥੋੜੇ ਨਾ ਸਾਡੇ ਕੋਲੀ। ਇੱਕ ਵਜੇ ਆ ਜਾਂਦੇ ਨੇ ਮੇਰੇ ਸੋਹਰੇ ਸਾਬ, ਤੇ ਉਨੂੰ ਮੈਂ ਪਿਗੋ ਕੇ ਰਾਖ ਤੀ ਏ। ਤੇ ਉ ਥੋੜ੍ਹੀ ਕੱਚੀ ਹੋ ਗਈ ਏ, ਹੁਣ ਮੈਂ ਸਾਢੇ ਬਾਰਾਂ ਵਜੇ ਨਾ ਪੀਸ ਦਵਾਂਗੀ। ਠੀਕ ਏ ਤੇ ਉਨੂੰ। ਪੀ ਪੀਸਾਂਗੀ ਸਾਡੇ ਬਾਰਾਂਹ ਵਜੇ, ਤੇ ਉਨੂੰ। ਪੀਸਣਾ ਨਾ, ਬੜਾ ਮੋਟਾ ਪੀਸਣੀ ਏ, ਮਤਲਬ ਨਾ ਪਤਲੀ ਨੀ ਪੀਸਣੀ। ਕੇਣ ਦਾ ਮਤਲਬ ਏ ਕਿ ਕੰਸਿਸਟੈਂਸੀ ਜੋ ਹੁੰਦੀ ਏ ਨਾ, ਉਹ ਬੜੀ ਪਤਲੀ ਬੈਟਰ ਨਹੀਂ ਬਣਾਣਾ। ਥੜਾੋ ਮੋਟਾ ਮੋਟਾ ਬੈਟਰ ਬਣਾਣਾ ਐ।
ਜਿਵੇਂ ਅਸੀਂ ਅਸੀਂ ਹੋਲੀ ਆ ਦਿਨ ੳ ਬਣਾਣੇ ਆ।
ਹਾਂ ਸਮਝ ਲਓ ਉ ਵੀ ਉ ਵੀ। ਥੋੜੀ ਉ ਵੀ ਥੋੜੀ ਪਤਲੀ ਹੁੰਦੀ ਐ, ਉਸ ਤੋਂ ਵੀ ਗਾੜਾ ਰੱਖਨੇ ਥੋੜਾ। ਫਿਰ ਗਾੜਾ ਰਾਖ ਕੇ ਨਾ ਉਦੇ ਵਿੱਚ ਪਾਣਾ ਹਿੰਂਗ। ਉਦੇ ਵਿੱਚ ਪਾਣੇ ਕੱਚਾ ਜੀਰਾ, ਭੁੰਨਿਆ ਜੀਰਾ ਥੋੜਾ ਸਾ ਲੂਣ। ਤੇ ਮਰਚ ਪਾਣੀ ਪਾ ਲੋ ਏ ਤੁਹਾਡੀ ਮਰਜ਼ੀ। ਠੀਕ ਏ ਫਿਰ ਗਾੜਾ ਗਾੜਾ ਹੋਏਗਾ ਨਾ ਫਿਰ ਉਦੇ ਪਕੌੜੇ ਤਲਣੇ ਨੇ‌। ਹਾਂਜੀ ਤੇ ਹੁਣ ਮੈਂ ਪਹਿਲੀ ਵਾਰੀ ਬਣਾ। ਵੈਸੇ ਹੁਣ ਮੈਂ ਦੇਖਾਂਗੀ ਕਿ ਉਦੇ ਵੇਸਣ ਦੀ ਕੋਟਿੰਗ ਕੇਵੇਂ ਹੋਵੇਗੀ।
ਮੈਨੂੰ ਕੀ ਪਤਾ ਹੂੰ।
ਮੈਂ ਦਾਲ ਵਾਲੇ ਤੇ ਚਲੋ ਖੈਰ ਬਣਾਏ ਦੇਣੇ ਪਰ ਵੇਸਣ ਦੀ ਕੋਟੀ ਕੋ ਕੁੱਟਣ ਦਾ ਵੇਸਣ ਦੀ ਕੁੱਟ ਕਿਵੇਂ ਹੋਏਗਾ ਚਲੋ ਮੈਂ ਦੇਖਾਂਗੀ ਤੇ ਬਸ। ਫੋਟੋ ਭੇਜਾਂਗੀ ਤੁਹਾਨੂੰ ਹਾਂ ਅਰੇ ਏਨੇ ਸਵਾਦ ਸਾਡੇ ਏਧਰ ਤੇ ਵਿਕਦੇ ਨੇ। ਏ ਜਗਾ ਤੇ ਮਿਲਦਾ ਐ। ਐਸੇ ਹੁਣ ਧਿਆਨ ਹੋਣੇ ਕਿ ਇੱਕ ਵਾਰ ਸਭ ਨੇ ਰਾਲ ਕੇ ਪਕੌੜੇ ਖਾਏ ਸੀ ਉਦੇ ਚ ਦਾਲ ਵਾਲੇ ਪ ਕੋੜੇ ਉਲਦੇ ਫਕ।
ਧਿਆਨ ਨੀ ਨਹੀਂ ਨਹੀਂ ਤੁਸੀਂ ਨਹੀਂ ਸੀ ਠੀਕ ਏ ਠੀਕ। ਕੋਈ ਹੋਰ ਇ ਸੀ ਨਹੀਂ ਨਹੀਂ ਨਹੀਂ ਨਹੀਂ ਕੋਈ ਹੋਰ ਇ ਸੀ ਠੀਕ ਦਾਲ। ਪਕੋੜੇ ਪੂਰੇ ੳਦੇ ਵਾਂਗ ਬਣਾ ਰਈ ਆ ਮੈਂ ਦੇਖੋ ਬੰਦੇ ਕੀ ਕਰਦੇ ਚਲੋ ਹੋਰ। ਤੁਸੀਂ ਕੀ ਸੋਚਿਆ ਦੁਪਹਿਰ ਦਾ।
ਓ ਕਰੇਲੇ ਕੇਣਦੇ ਪੇ ਨੇ ਬਣਾਣ ਵਾਸਤੇ ਕਿਉਂਕਿ ਮੇਰ ਮੰਮੀ ਨੇ ਜਾਣਾ ਏ ਨਾ ਕੇਂਦੇ ਕਰੇਲੇ ਲੈ ਕੇ ਜਾਵਾਂਗੇ।
ਅੱਛਾ-ਅੱਛਾ ਠੀਕ ਏ।
ਮੈਂ ਉਹ ਕਹਿੰਦੀ। ਫਿਰ ਅੱਧੇ ਬਣਾ ਵੀ ਲੈਣੇ ਆ ਤੇ ਅੱਧੇ ਲੈ ਵੀ ਜਾਵਾਂਗੇ।
ਅੱਛਾ, ਅੱਛੀ ਗੱਲ ਏ ਜੀ। ਫੁਲਕੇ ਵੀ ਬੜੇ ਸਾਰੇ ਲੈ ਕੇ ਜਾਣੇ ਹੋਣਗੇ ਉਨਾਂ ਨੇ।
ਆਪੇ ਬਨਾਂਦੇ ਰੇਣਗੇ। ਫੁਲਕੇ ਤੇ ਲੈ ਕੇ ਜਾਨੇ ਇ ਬਰਾਬਰ। ਨਹੀਂ ਕੱਲ ਸਵੇਰ ਜਾਣੇ।
ਅੱਛਾ ਕਿੰਨੇ ਵਜੇ।
ਕੱਲ ਛੇ ਵਜੇ ਟ੍ਰੇਨ ਏ।
ਅੱਛਾ ਫਿਰ ਸਵੇਰੇ ਸਵੇਰੇ ਆਪੇ ਉਠਾਂਗੇ ਫਿਰ ਠੀਕ ਹੈ। ਪੰਜ ਚਾਰ ਵਜੇ ਉੱਠਣਾ ਪੈਣਾ
ਹੂੰ ਆਣੇ ਦਾ ਟਾਈਮ ਤੇ ਹੋ ਹੀ ਜਾਂਦਾ ਮੈਂ
ਆਹੋ।
ਹੋਰ ਸੱਸ ਆਪੇ ਫਿਰ ਰੋਟੀ ਰਾਤੀ ਬਣਾ ਕੇ ਰਾਤੀ ਮੈਂ ਪਿਛਲੀ ਵਾਰੀ ਗਈ ਸਾਡੀੇ। ਮੰਮੀ ਬਣਾ ਲੈਂਦੀ ਹੈ ਨਾ ਪਛੇ ਵਾਰ ਜਦੋਂ ਗਈ ਸੀ ਨਾ ਮੈਂ ਮੇਰੀ ਮੰਮੀ ਹੈ ਉਹ ਆਪੇ ਬਣਾ ਲੈਂਦੀ ਹੈ। ਤੇ ਮੈਂ ਮਨਾ ਕਰਤਾ ਸੀ ਤੂੰ ਨਾ ਵੀ ਨਾ ਅਸੀਂ ਬਣਾ ਲਾਂਗੇ ਮੈਂ ਕਿਹਾ ਚੱਲ ਠੀਕ ਹੈ।
ਅੱਛਾ।
ਹੁਣ ਅਸੀਂ ਹਜੂਰ ਸਾਹਿਬ ਗਿਆ ਤਾਂ ਵੀ ਮੈਂ ਹੂੰ ਹੁਣ ਮੈਂ ਸਵੇਰੇ ਹੁਣ ਉਸਦੇ ਹਜੂਰ ਸਾਹਿਬ ਗਏ ਸੀ। ਤਾਂ ਵੀ ਮੈਂ ਆਪਣੇ ਆਪ ਸਵੇਰੇ ਉੱਠੀ ਹਾਂ ਦਸ ਪੰਦਰਾਂ ਫੁਲਕੇ ਬਣਾਏ ਨੇ ਕੱਲੀ ਉੱਠੀ ਸੀ। ਨਾਲ ਮੰਮੀ ਸੀ ਮੇਰੇ। ਮਸ ਉਹ ਜਿਨੇ ਜਾਣਾ ਆਪੇ ਵੇਖੇ ਕੀ ਲੈ ਕੇ ਜਾਣਾ।
ਹਾਂ ਓ ਤੇ ਹੈ।
ਹੂੰ। ਹੁਣ ਮਮ ਮੈਂ ਕਿਹਾ ਮੈਂ ਕਹਿੰਦੇ ਪ‌ਏ ਸੀ ਗੁਡੀਆ ਕਹਿੰਦੀ ਸੀ ਮੈਂ ਨਾਲ ਜਾਵਾਂਗੀ। ਸਟੇਸ਼ਨ ਛੋੜਨ ਆਸਤੇ, ਮੈਂ ਕਿਹਾ ਸਕੂਲ ਕਦੋਂ ਜਾਣਾ ਫੇਰ।
ਹੂੰ, ਓਨੂੰ ਤੇ ਛੇ ਵਜੇ ਦੀ ਅਗਰ ਟ੍ਰੇਨ ਗੀ ਏ ਛੇ ਵਜੇ ਟ੍ਰੇਨ ਹੈਗੀ ਏ ਤੇ ਪੰਜ-ਸਾਢੇ ਪੰਜ ਨਿਕਲਣਾ ਪਏਗਾ। ਅ ਸੱਤ ਵਜੇ ਟ੍ਰੇਨ ਏ ਤਾਂ ਸਾਢੇ ਛੇ ਨਿਕਲਣਾ ਪਏਗਾ।
ਹੂੰ, ਆਪੇ ਬੈ
ਸ‌ਈ, ਸ‌ਈ ਏ ਚ
ਬਸ ਵਧੀਆ-ਵਧੀਆ, ਹੋਰ ਤੁਸੀਂ ਕੀ ਕਰ ਰਹੇ ਓ?
ਬਸ ਕੁਛ ਨੀ, ਹਾਂਜੀ-ਹਾਂਜੀ ਬਸ ਮੈਂ ਇਕ ਗੱਲ ਪੁੱਛਣੀ ਸੀ। ਤੁਸੀਂ ਆਪਣੇ ਵਾਲਾਂ ਦੀ ਕੇਅਰ ਕੇਵੇ ਕਰਦੇ ਓ?
ਕੁਛ ਨੀ ਕਰਦੀ ਮੈਂ ਵਾਲਾ ਵੂਲਾ ਤੇ ਕੇਅਰ, ਰੱਬ ਭਰੋਸੇ ਵਾਲ ਨੇ ਬਸ।
ਤੇ ਆਪਣੇ ਫੇਸ ਤ
ਫੇਸ ਤੇ ਵੀ ਕੁਛ ਨੀ ਐ ਫੇਸ ਵਾਸ਼ ਲਾ ਲੈਨੀ ਆ ਮੂੰਹ ਤੇ ਬਸ।
ਮੈਂ ਵੀ ਨਾ ਆਪਣੇ ਵਾਲ, ਫੇਸ ਤੇ ਤਾਂ ਮੈਂ ਫੇਰ ਵੀ ਥੋੜ੍ਹੀ ਬਹੁਤੀ ਕੇਅਰ ਕਰ ਲੈਨੀ ਆ ਫੇਸ ਤੇ ਮੈਂ ਮੋਆਸਰਾਈਜ਼ਰ ਜ਼ਰੂਰ ਲਗਾਨੀ ਆ ਫੇਸ ਤੇ ਮੈਂ ਸਨਸ੍ਰੀਨ ਜ਼ਰੂਰ ਲਗਾਨੀ ਆ।
ਨ‌ਈ ਅਸੀਂ ਨੀ, ਅੱਛਾ।
ਨ‌ਈ ਮੈਂ ਫੇਸ
ਮੇਰੇ ਸਗੋਂ ਵਾਲ ਐਨੇ ਅੱਧੇ ਵਾਲ ਹੋ ਗੇ ਨੇ ਨਾ ਕਿਉਂਕਿ ਦੋ-ਤਿੰਨ ਮੈਂ ਘੁੰਮਣ ਗੇ ਆ। ਤੇ ਵਾਲਾਂ ਤੇ ਓ ਕਰਾਏ ਦੀ ਐ ਸਟੇਟ ਕਰਾ ਲੈਣੇ ਆ।
ਅੱਛਾ-ਅੱਛਾ।
ਤੇ ਵਚਾਰੇ ਵਾਲ ਖ਼ਤਮ ਈ ਹੋ ਗਏ ਨੇ।
ਬਸ ਓਹੀ ਵ ਦਾ ਫੈਸ਼ਨ ਕਰ ਲਓ ਯਾ ਵਾਲ ਸੋਣੇ ਰੱਖ ਲੋ।
ਹੂੰ, ਇੱਕ ਤਾਂ ਵਾਈਟ ਵਾਲ ਵੀ ਹੋ ਗਏ ਨੇ।
ਤੁਹਾਡੀ ਮਦਰ ਦੇ ਵੀ ਤਾਂ ਵਾਈਟ ਵਾਲ ਨੇ ਨਾ ਬਹੁਤ ਜਲਦੀ ਆ ਗਏ ਸੀ, ਥੋੜੇ ਜੀਨਸ ਚੀ ਹੈਗੇ ਨਾ।
ਆਹੋ।
ਹਾਂਜੀ ਮੇਰੀ ਮਦਰ ਦੇ ਤਾਂ ਸੀਕਸਟੀ ਦੀ ਹੋਈ ਸੀ ਤਦ ਜਾ ਕੇ ਵਾਈਟ ਵਾਲ ਆਏ ਨੇ ਓਨਾਂ ਦੇ। ਹਾਂ ਮੇਰੀ ਦੀਦੀ ਹੈਗੀ ਏ, ਮੇਰੀ ਦੀਦੀ ਦੀ ਏਜ ਥਰਟੀ ਸੈਵਨ ਆ। ਹਜੇ ਕੋਈ ਓਦਾ ਵਾਈਟ ਵਾਲ ਨੀ ਹੈਗਾ, ਓ ਆਪ ਣੇ ਹਾਂ ਮੰਮੀ ਤੇ ਗਈ ਆ ਨਾ। ਓਝ ਵਾਲ ਤਾਂ ਓਦੇ ਖ਼ਤਮ ਹੋ ਗਏ ਨੇ ਵਾਲ ਓਦੇ ਖ਼ਤਮ ਹੋ ਗਏ ਨੇ।
ਪਰ ਵਜਾ ਓ ਨਾ ਓ ਆਪ ਡੈਡੀ ਤੇ ਆ ਨਾ।
ਹਾਂ ਸਹੀ ਐ, ਗੰਜਪਨ ਆ ਗਿਆ ਤੇ ਸਹੀ ਏ, ਮੇਰਾ ਭਰਾ ਵੀ ਗੰਜਾ ਹੋ ਗਿਆ ਪੂਰਾ। ਓਦੇ ਵੀ ਸਾਰੇ ਵਾਲ ਚੜ ਗਏ ਨੇ ਸਾਰੇ ਵਾਲ।
ਬਸ ਸਾਡਾ ਆਪਣਾ ਈ
ਹੁਣ ਮੈਂ ਆਪਣੇ ਵਸਤੇ ਹੁਣ ਮੈਂ ਆਪਣੇ ਵਾਸਤੇ ਇੱਕ ਰੱਖ ਕੇ ਆਈ ਆ ਕਿਚਨ ਚੇ, ਇੱਕ ਵੱਡਾ ਭਾਂਡਾ ਲਿਆ ਓਦੇ ਵਿੱਚ ਬੜਾ ਸਾਰਾ ਪਾਣੀ ਪਾਇਆ, ਓਦੇ ਵਿੱਚ ਬੜੀ ਸਾਰੀ ਵੀਹ, ਵੀਹ ਕਮ ਸੇ ਕਮ ਵੀਹ ਦੇ ਕਰੀਬ ਕੜੀ-ਪੱਤਾ ਪਾਇਆ ਤੇ ਇੱਕ ਮੇ ਓ ਨਾ ਆਵਲੇ ਦਾ ਪਾਊਡਰ ਪਿਆ ਦਾ ਸੀ ਐਵੇਂ ਪਿਆ ਦਾ ਸੀ ਆਵਲੇ ਦਾ ਪਾਊਡਰ।
ਅੱਛਾ-ਅੱਛਾ।
ਤੇ ਹੁਣ ਆਵਲੇ ਦਾ ਪਾਊਡਰ ਪਾ ਕੇ ਨਾ ਓਨੂੰ ਕਾੜਾਂਗੀ ਕਾੜ-ਕਾੜ ਕੇ ਕਾੜ-ਕਾੜ ਕੇ ਕਾੜ-ਕਾੜ ਕੇ ਜਦੋਂ
ਨ‌ਈ ਐ ਤਾਂ ਅਸੀ ਵੀ ਬਣਾਇਆ ਦਾ ਵੇ ਆ, ਆਪਣੇ ਸੋਹੁਰੇ ਦਾੜੀ ਵਾਸਤੇ। ਅਪਨੇ ਵਸਤੇ ਮੰਨ ਲੋ ਉੱਦਮ ਈ ਨੀ ਆਂਦਾ ਬਨਾਨ ਦਾ। ਇੱਕ ਵਾਰ ਲਾ ਲੋਗੇ ਸ਼ੌਂਕ- ਸ਼ੌਂਕ ਨਾਲ, ਦੋ ਵਾਰ ਲਾ ਲੋਗੇ
ਹਾਂ ਨਈ-ਨਈ ਫੇਰ ਕੀ ਕੀਤਾ, ਫੇਰ ੳਨੂੰ ਕਾੜ ਕਾੜ ਕੇ ਨਾ ਫੇਰ ੳਨੂੰ ਉਦਾ ੳ ਕਰਨਾ ਏ ਕੀ ਨਾਮ ਏ ੳਦਾ ੳਨੂੰ ਸਪੇ੍ ਬੋਤਲ ਦੇ ਵਿੱਚ ਭਰ ਦਾਂਗੀ। ਠੀਕ ਐ। ਸਪੇ੍ ਬੋਤਲ ਚ ਪਾਦਾਂਗੇ ਹੁਨ ਦੇਖ ਦੇਖੋ ਮੇਰੇ ਚ ਵੈਸੇ ਮੈਂ-ਮੈਂ ਤਾਂ ਅਪਨੇ ਫੋਨ ਚ ਨਾ ਇੱਕ ਰੀਲਾਂ ਨੂੰ ਨਾ ਖ਼ਤਮ ਕਰ ਦੇਨਾ ਮੈਂ ਚਾਂਦੀ ਆ। ਮੈਂ ਅਪਨਾ ਬੜਾ ਟਾਈਮ ਖਰਾਬ ਕਰਨੀ ਆ ਰੀਲਾਂ ਚੇ। ਇੱਕ ਆਰੀ ਫੋਨ ਹੱਥ ਇਚ ਆ ਜਾਂਦਾ ਨਾ ਸਕਰੋਲ-ਸਕਰੋਲ ਕਰਦੇ-ਕਰਦੇ, ਪੰਦਰਾਂ- ਵੀਹ, ਅੱਧਾ ਘੰਟਾ ਕਿੱਥੇ ਚਲਾ ਜਾਂਦਾ ਪਤਾ ਪਤਾ ਨੀ ਲੱਗਦਾ। ਏਦੇ ਬਜਾਏ ਹਾਂ ਏਦੇ ਬਜਾਏ ਅਸੀ ਸੀ ਅਪਨੇ ਫੇਸ ਦੀ, ਫੇਸ ਦੀ ਕੇਅਰ ਕਰ ਸਕ ਸਕਦੇ ਆਂ ਅਸੀ ਅਪਨਾ ਵਾਲਾਂ ਦੀ ਕੇਅਰ ੳਹੀ ਮਨ ਕਰਦਾ ਫੋਨ ਸੁੱਟ ਦਾ ਰਾਤੀ ਵੇਲੇ। ਏਹ ਹੁੰਦਾ ਕਿ ਅਪਨੇ ਫੇਸ ਤੇ ਤੇਲ ਤੂਲ ਲਗਾਵਾਂ, ਕੁਛ ਲਗਾਵਾਂ ਤੇ ਅਪਨੇ ਵਾਲਾਂ ਤੇ ੳਹ ਸਪੇ੍ ਲੈ ਕੇ ਨਾ ਅਪਨੇ ਵਾਲਾਂ ਤੇ ਲਾਨਾ, ਡੇਲੀ।
ਹੂੰ ਆਹ ਗੱਲ, ਗੱਲ ਤੇ ਸਹੀ ਐ।
ਹਾਂ ੳਦੇ ਨਾਲ ਵਾਲ ਵੀ ਲੰਬੇ ਹੁੰਦੇ ਨੇ।
ਫੋਨ ਵੀ ਤੇ ਜ਼ਿੰਦਗੀ ਦੇ ਏੰਝ ਹੋ ਗਏ ਨਾ, ਕੁਝ ਕਰ ਨੀ ਸਕਦੇ ਨਾ। ਫੋਨ ਦੇਖਦੇ-ਦੇਖਦੇ ਦੋ ਘੰਟੇ ਏੰਝ ਬੀਤਦੇ ਨੇ ਪਤਾ ਨੀ ਲੱਗਦਾ।
ਨਈ ਮੇਰਾ ਮੇਰਾ ਤਾਂ ਆਪ ਬੋਤ ਬੁਰਾ ਹਾਲ ਏ, ਮੈਂ ਪੈਲੇ ਸਟੱਡੀ ਕਰਦੀ ਸੀ, ਮੈਂ ਰੀਲਾਂ ਦੇਖਦੀ ਨੀ ਸੀ। ਦੇਖਦੀ ਨੀ ਸੀ ਰੀਲਾਂ ਕੀ ਚੀਜ਼ ਏ? ਠੀਕ ਏ ਸਾਰਾ ਦਿਨ ਕਿਤਾਬ ਹੱਥ ਚ ਰਹਨੀ ਕੁਛ ਕੁਛ, ਕੁਛ ਹਾਸਿਲ ਤਾਂ ਕੀਤਾ ਨਾ ਮੈਂ ਪੜ ਕੇ। ਹੁਨ ਤੁਸੀ ਮਨੋਗੇ ਪਿਛਲੇ ਡੇਢ ਸਾਲ ਦੀ ਪਢਾ਼ਈ ਕੀਤੀ ਏ ਉਦੇ ਬੇਸ ਦੇ ਉੱਪਰ ਮੈਂ ਪਰਸੋਂ ਪੇਪਰ ਦੇ ਕੇ ਆਈ ਆ।
ਉਦੇ ਬੇਸ ਦੇ ਉਪਰ ਜੋ ਮੈਂ ਡੇਢ ਸਾਲ ਪਹਲੇ ਪੜੇਆ ਦਾ ਸੀ, ਦੇਖੋ ਹਜੇ ਵੀ ਮੈਨੂੰ ਯਾਦ ਸੀ ਥੋੜਾ ਬੋਤਾ। ੳਹ ਪੜੇਆ ਕੰਮ ਆਏਆ ਨਾ, ਹੁਨ ਐ ਰੀਲਾ ਦੇ, ਮੈਂ ਤਾਂ ਅਪਨੇ ਬ੍ਰਦਰ ਨੂੰ ਕਹ ਦੇਨਾ ਮੇਰਾ ਬ੍ਰਦਰ ਹੈਗਾ ਉਹ ਲੋਕ ਲਗਾ ਦੇੰਦਾ। ਮੈਂ ਅਪਨੇ ਬ੍ਰਦਰ ਨੂੰ ਕੈਣਾ ਤੂੰ ਮੇਰੇ ਫੋਨ ਚ ਅੱਧੇ ਘੰਟੇ ਦੀ ਲਿਮਿਟ ਲਗਾ ਦੇ ਬ ਕਿ ਅੱਧੇ ਘੰਟੇ ਤੋਂ ਜਾਦਾ ਮੈਂ ਫੋਨ ਨਈ ਦੇਖਨਾ ਮਤਲਬ ਰੀਲਸ ਨਈ ਦੇਖਨੀ। ਤੇ ੳਹ ਪੂਰੇ ਦਿਨ ਚੇ ਅੱਧਾ ਘੰਟਾ ਹੋਜੇ, ਤੇ ਮੈਂ ਅਪਣੇ ਬ੍ਰਦਰ ਕੋਲ ਨਾ ਲਗਵਾ ਤਾਨੂੰ ਵੀ ਈਵੇਂ ਕਰਨਾ ਚਾਈਦਾ ਏ। ਹਾਂ, ਨਈ ਮੈਂ ਕਰਵਾ ਦਾਂਗੀ, ਲੋਕ ਲਗਵਾ ਦਾਂਗੀ, ੳਸ ਤੋਂ ਬਾਦ ਮੇਰੀ ਲੋ ਫੋਨ ਲੋਕ ਹੋ ਜਾਏਗਾ ਮੇਰਾ, ਫੇਰ
ਨਵਾ ਜੇੜਾ ਮੈਂ ਨਵਾ ਫੋਨ ਲੇਆ ਨਾ ੳਦੇ ਚ ਮੈਂ ਤੇ ਅਪਨੇ ਮਨ ਚ ਕੈਤਾ ਕਿ ੳਦੇ ਚ ਮੈਂ ਯੂਟਿਊਬ ਤਾਂ ਡਾਊਨਲੋਡ ਕਰਨੀ ਹੀ ਨਈ। ਕਿਉਂਕਿ ਮੇਰਾ ਕਾਕਾ ਏ ਨਾ, ਚੁੱਕ ਕੇ ਫੋਨ ਦੀਵਾਰ ਤੇ ਮਾਰ ਦੇਂਦ, ਥੱਲੇ ਸੁਟ ਦੇੰਦਾ ਵੇ। ਨਵਾਂ ਫੋਨ ਏ, ਟੁਟ ਐ ਤੇ ਹੁਨੇ ਪੈਸੇ ਦਾ ਨਾਸ ਹੋ ਜਾਨਾ ਏ। ਏਰੇ ਕਰਕੇ ਮੈਂ ਤਾਂ ਹੁਨ ਸੋਚੇਆ ਦਾ ਵੇ ਕਿ ਜੇੜ ਪੁਰਾਨਾ ਫੋਨ ਨਾ ਮੈਂ ਯ ਏ ਵਾਲਾ ੳਦੇ ਵਿੱਚ ਯੂਟਊਬ ਮੇਰਾ ਬ੍ਦਰ ਕੇਂਦਾ ਵਾ ਸੀ ਵਾਈ ਫਾਈ-ਵਾਈ ਫਾਈ ਦੇ ਨਾਲ ਯੂਟਿਊਬ ਚੱਲ ਜਾਂਦਾ ਵੇ, ਜੇ ਸਿੰਮ ਵੀ ਨਾ ਪਾਓ ਤਾਂ। ਅੱਛਾ ਸਿਮ ਲੈਨ ਜਾਈਏ ਤਾਂ ਕਿੰਨੇ ਦਾ ਮਿਲਦਾ?
ਸਹੀ ਏ।
ਨਈ ਸਿਮ ਲੈਨ ਜਾਈਏ ਤਾਂ ਕਿੰਨੇ ਦਾ ਮਿਲਦਾ ਏਕ?
ਮੈਨੂੰ ਪਤਾ ਨੀ ਸੋਰੀ, ਪਂਜਾ ਰੁਪਏ ਦਾ ਤੇ ਹੋਏਗਾ। ਪੰਜਾ, ਸੌ ਰੁਪਏ ਦਾ ਹੋਏਗਾ। ਹੂੰ।
ਨਈ ਪੰਜਾਅ ਸੌ ਰੁਪਇਆ ਥੋੜਾ ਸਿਮ ਨ ਮਿਲਦਾ ਨਈ ਪੰਜਾਅ ਸੌ ਬਸੀ ਮਿਲਦਾ ਈ ਨੀ ਐ। ਆ ਦੋ ਤਿੰਨ ਸੌ ਸੀ, ਦੋ ਸੌ ਸੀ ਮਜਾ ਨਈ ਜੇ ਮੈਂ ਕੇਆ ਜੇਦ ਕਰਨਗੇ ਤਾਂ ਨਵਾਂ ਸੀਮ ਪਾ ਕੇ ਫ਼ੋਨ ਚ ਰੱਖ ਦਾਂਗੀ ਮੈਂ। ਫੋਨ ਯੂਸ ਨੀ ਨਾ ਕਰਾਂਗੀ ਸੀਮ ਪਾ ਛੱਡਾਂਗੇ, ਹੂੰ।
ਸਈ ਏ ਚਲੋ ਠੀਕ ਏ,
ਚਲੋ ਮੈਂ ਰੱਖਨੀ ਆਂ। ਚਲੋ ਸਸਰੀ ਕਾਲ।
ਠੀਕ ਐ ਜੀ ਬਾਏ।
ਅਸੀ